ਕੋਂਣ?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
ਹੋਰ ਠੀਕ ਹੋ ਜੀ।
ਹਾਂਜੀ ਹਾਂਜੀ, ਮੈਂ ਠੀਕ ਹਾਂ ਤੁਸੀਂ ਸੁਣਾਓ, ਤੁਸੀਂ ਠੀਕ ਹੋ?
ਹਾਂਜੀ ਹਾਂਜੀ, ਬਹੁਤ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਕੁੱਝ ਨੀ ਬੈਠੀ ਸੀ, ਮੈਂ ਕਿਹਾ ਆ ਚੱਲ ਤੁਹਾਨੂੰ ਕੋਲ ਕਰ ਲਾ।
ਬਹੁਤ ਵਧੀਆ ਕੀਤਾ।
ਹਾਂਜੀ, ਹੋਰ ਘਰ ਸਭ ਠੀਕ ਨੇਂ।
ਹਾਂਜੀ ਹਾਂਜੀ, ਘਰ ਸਾਰੇ ਠੀਕ ਐ, ਤੁਸੀਂ ਦੱਸੋ ਤੁਸੀਂ ਠੀਕ ਹੋ। ਤੁਹਾਡੇ ਪਰਿਵਾਰ ਵਾਲੇ ਸਾਰੇ ਠੀਕ ਨੇ?
ਹਾਂਜੀ ਹਾਂਜੀ ਹਾਂਜੀ, ਉਹ ਵੀ ਵਧੀਆ ਨੇ।
ਅੱਛਾ ਹੋਰ, ਹੋਰ ਤੁਹਾਡੀ ਫੈਮਲੀ ਚ ਕੌਣ ਕੌਣ ਐ?
ਆ ਮੇਰੇ ਹਸਬੈਂਡ ਬੇਟਾ ਦੇਵਰ ਐ ਮੇਰਾ, ਤੇ ਮੰਮੀ ਪਾਪਾ।
ਮੰਮੀ ਪਾਪਾ।
ਹਾਂਜੀ, ਹੋਰ ਤੁਸੀ ਦੱਸੋ, ਤੁਹਾਡੀ ਬੇਟੀ ਆਈ ਹੋਈ ਸੀ, ਚਲੀ ਗਈ ਹੈ।
ਹਾਂਜੀ ਹਾਂਜੀ ਮੇਰੀ ਬੇਟੀ ਆਈ ਸੀ, ਔ ਚਲੇ ਗਈ ਹੈ। ਅੱਗੋਂ ਦੀ ਗੁੜੀਆ, ਇੰਨੀ ਤਫਾਨ ਮੇਲ।
ਹਾਂਜੀ ਹਾਂਜੀ ਬਹੁਤ ਤੇਜ ਆ ਉਹ।
ਚੱਕ ਲੈ ਆਹੇ ਰੱਬਾ ਅੱਜ ਕੱਲ੍ਹ ਦੇ ਬੱਚੇ ਇੱਕ ਮਿੰਟ ਨਹੀਂ ਟਿਕਦੇ ਇੱਕ ਮਿੰਟ ਵੀ ਟਿਕ ਜਾਣ। ਆ ਸਾਨੂੰ ਬਸ ਸੀ ਨਾ ਜਦੋਂ ਅਸੀਂ ਆਰਾਮ ਨਾਲ ਬੈਠੇ ਆ।
ਹਾਂਜੀ।
ਗੱਲਾਂ ਬਾਤਾਂ ਮਾਰਦੇ ਹੁੰਦੇ ਸੀ, ਤੇ ਅਸੀਂ ਕਿਹਾ ਕਿੱਥੇ ਬੜੀ ਸ਼ਾਂਤੀ ਹੋ ਐ, ਬੜੀ ਸ਼ਾਂਤੀ ਹੈ।
ਹਾਂਜੀ।
ਵਾਜ ਨੀ ਆ ਰਹੀ ਤੇ ਜਦੋਂ ਦੇਖਦੇ ਸੀ ਕੋਈ ਨਾ ਕੋਈ ਕਾਰਨਾਮਾ ਕਰਕੇ ਰੱਖਦੀ ਸੀ।
ਉਹ ਵੈਸੇ ਵੀ ਇੱਕਦਮ ਨਾ ਬੱਚੇ ਨੂੰ ਦੇਖਦੇ ਰਹੋ ਨਾ ਤੇ ਠੀਕ ਰਹਿੰਦਾ, ਜਦੋਂ ਅੱਖ ਹੱਟੀ ਕੇ ਇਹਨਾਂ ਨੇ ਕੁਛ ਨਾ ਕੁੱਛ ਕਰ ਲੈਣਾ।
ਕਰ ਦੇ ਨਾ, ਬੜੇ ਤੇਜ਼ ਬੱਚੇ ਅੱਜ ਕੱਲ ਦੇ। ਉਹੀਓ ਆ ਮੇਰੇ ਹਸਬੈਂਡ ਕਹਿੰਦੇ ਆ, ਕਹਿੰਦੇ ਪਹਿਲੇ ਬੱਚੇ ਹੁੰਦੇ ਸੀ। ਆਪਣੇ ਬੱਚੇ ਸੀ, ਉਹਨਾਂ ਨੂੰ ਬਿਸਕੁਟ ਦੇਣੀ ਨਮਕੀਨ ਦੇਣੀ ਬਿਠਾ ਦੇਣਾ, ਬੈਠੇ ਬੈਠੇ ਖਾਂਦੇ ਰਹਿੰਦੇ ਸੀ। ਪਤਾ ਹੀ ਨਹੀਂ ਸੀ, ਕਦੋਂ ਇੰਨੇ ਵੱਡੇ ਹੋ ਗਏ। ਕਹਿੰਦੇ ਹੁਣ ਤੇ ਬੱਚੇ ਦਾ ਹਫ਼ਤਾ ਆ ਜਾਂਦੇ ਆ, ਪਤਾ ਲੱਗਦਾ ਵੀ ਬੱਚੇ ਘਰੇ ਆਏ ਆ।
ਘਰਦਿਆਂ ਨਾਲ ਆਂਢੀ ਗੁਆਂਢੀਆਂ ਨੂੰ ਵੀ ਪਤਾ ਚੱਲ ਜੇ ਦਾਦਾ ਦੇ ਘਰ ਆਏ ਹੋਏ ਆ।
ਸਾਡੇ ਗੁਆਂਢੀ ਵੀ ਕਹਿੰਦੇ, ਕਹਿੰਦੇ ਇਹ ਤੁਹਾਡੀ ਕੁੜੀ ਬੜੀ ਨਖ਼ਰੇ ਵਾਲੀ ਹੈ ਬੜੀ ਨਖਰੇ ਵਾਲੀ ਹੈ ਮੈਂ ਕਿਹਾ ਭੈਣੇ ਪੁਛ ਨਾ ਸ਼ਹਿਰ ਦੇ ਬੱਚੇ ਤਾਂ ਨਖ਼ਰੇ ਵਾਲੇ ਹੀ ਹੋਣਗੇ, ਪਿੰਡਾਂ ਆਲੇ ਥੋੜ੍ਹੀ ਬੱਚੇ ਐ।
ਸਹੀ ਗੱਲ ਹੈ।
ਪਿੰਡਾ ਔਰ ਸ਼ਹਿਰਾਂ ਦਾ ਬਹੁਤ ਫ਼ਰਕ ਹੈ, ਜ਼ਮੀਨ ਅਸਮਾਨ ਦਾ ਫਰਕ ਐ।
ਨਹੀਂ ਕੋਈ ਵੀ ਨਹੀਂ ਟਿਕਦਾ, ਮੇਰਾ ਬੇਟਾ ਆ ਨਾ ਉਹ ਵੀ, ਹੁਣ ਮੇਰੀ ਵੀ ਬਹੁਤ ਜ਼ਿਆਦਾ।
ਕਿੰਨੇ ਟਾਈਮ ਦਾ ਏ। ਹੈਲੋ। ਹੈਲੋ- ਹੈਲੋ
ਹੈਲੋ
ਹੈਲੋ, ਹਾਂਜੀ ਮੈਂ ਕਿਨੇ
ਹਾਂਜੀ, ਚਾਰ ਸਾਲ ਦਾ ਹੋ ਜਾਏਗਾ ਹੁਣ ਜੁਲਾਈ ਵਿੱਚ
ਅੱਛਾ ਅੱਛਾ, ਫੇਰ ਤਾਂ ਸਕੂਲ ਜਾਣ ਲੱਗ ਗਿਆ ਹੋਣਾ।
ਹਾਂ ਹਾਂਜੀ ਹਾਂਜੀ ਜਾਂਦਾ ਹੈ ਨਾ।
ਅੱਛਾ ਪਲੇ ਵੇ ਵੈਸੇ ਸਕੂਲ ਚ
ਨਹੀਂ ਨਹੀਂ, ਮੈਂ ਵੈਸੇ ਸਕੂਲ ਚ ਹੀ ਪਾਤਾ ਸੀ ਸਿੱਧਾ ਇਹਨੂੰ।
ਠੀਕ ਹੈ ਅੱਛਾ ਪਲੇਵੇ ਨਹੀਂ ਕਰਵਾਏ ਪਲੇਅਵੇ ਤੁਸੀਂ ਘਰ ਨੂੰ ਗਾਈਡ ਕਰਤਾ।
ਹਾਂਜੀ ਮੈਂ ਜਿਵੇਂ ਢਾਈ ਸਾਲ ਦਾ ਪੌਨ ਤਿੰਨ ਸਾਲ ਦਾ ਸਕੂਲ ਹੀ ਪਾ ਤਾ ਸੀ ਮੈਂ ਸਿੱਧਾ ਹਾਂ ਹਾਂਜੀ ਵੈਸੇ ਵੀ ਮਤਲਬ ਟੀਵੀ ਤੋਂ ਹੀ ਅੱਜ ਕੱਲ ਬੱਚੇ ਬੜਾ ਕੁਝ ਸਿੱਖ ਲੈਂਦੇ ਐ।
ਹੂੰ ਬਹੁਤ ਕੁਛ ਪਤਾ ਕੀ ਅੱਜ ਕੱਲ ਟੀ ਵੀ 'ਚ ਹਰ ਚੀਜ਼ ਦਿਖਾ ਵੀ ਰਹੇ ਹੈ ਬੱਚਿਆਂ ਨੂੰ ਪਤਾ ਵੀ ਲੱਗ ਰਿਹਾ ਹੈ। ਬੱਚੇ ਦਾ ਪ੍ਰੈਕਟੀਕਲ ਵੀ ਹੋਇਆ। ਪਹਿਲੇ ਤਾਂ ਆਪਾਂ ਨੇ ਕਿਹੜੇ ਬੱਚੇ ਵੀ ਦਿਖਾਉਂਦੇ ਸੀ, ਆਪਾਂ ਦਿਖਾਉਂਦੇ ਸੀ, ਉਹ ਨੂੰ ਨਾ ਹੀ ਬੱਚੇ ਦੇਖਦੇ ਸੀ।
ਓਹੀ ਨਾ ਹੁਣ ਬਾਈ ਲਗਾ ਕੇ ਦਿੰਦੇ ਰਹੋ ਬੱਚਾ ਜਦੋਂ ਥੋੜਾ ਹੋ ਜਾਂਦਾ। ਉਹਨੂੰ ਸਮਝ ਆਉਂਦਾ ਰਾਈਮਸ ਉੱਥੋਂ ਸਿੱਖ ਲੈਂਦਾ। ਏ ਬੀ ਸੀ ਡੀ ਉਹ ਜਿਹੜਾ ਸੌਂਗ ਵਕਨ ਏ ਬੀ ਸੀ ਸੁਣਾਉਂਦੇ ਨੇ ਬੱਚਿਆਂ ਨੂੰ ਉਹ ਵੀ
ਹਾਂਜੀ
ਉਹ ਸਾਰਾ ਕੁੱਛ ਉੱਥੇ ਸਿੱਖ ਕੇ ਫਿਰ ਕਲ ਰੰਗਾਂ ਦੀ ਪਹਿਚਾਣ ਹੁੰਦੀ ਫਲ ਫਰੂਟ ਦੀ ਪਹਿਚਾਣ ਟੀ ਵੀ ਤੋਂ ਹੀ ਹੋ ਜਾਂਦੀ ਏ।
ਬਸ ਅੱਜ ਕੱਲ ਤਾਂ ਨਾ ਬੱਚੇ ਦਾ ਪਲੇਵੇ ਤੇ ਕਿਸਮ ਦਾ ਟੀ ਵੀ ਚ ਹੋ ਜਾਂਦਾ। ਨਹੀਂ ਬੱਚਿਆਂ ਨੂੰ ਬਹੁਤ ਵਧੀਆ ਨੋਲੇਜ ਮਿਲਦੀ ਆ ਟੀ ਵੀ ਤੋਂ ਹੀ ਆਪਾਂ ਮੋਬਾਈਲ ਚੱਲ ਤੇ ਪਏ ਐ। ਪਰ ਐਵੇਂ ਬੱਚਿਆਂ ਵਾਸਤੇ ਹੈਗੇ ਤੇ ਵਧੀਆ ਵੀ ਤੇ ਨੁਕਸਾਨਦਾਇਕ ਵੀ ਏ।
ਹੋਣ ਬੱਚੇ ਨੇ ਨਾ ਬੱਚਿਆਂ ਨੂੰ ਆਦਤ ਹੋ ਜਾਂਦੀ ਹੈ ਤੇ ਉਹ ਇੱਕ ਨਸ਼ੇ ਵੱਕਨ ਵੀ ਦੇਖਨਾ ਹੀ ਦੇਖ ਉਹ ਦੇਖਦੇ ਰਹਿੰਦੇ ਆ ਫੇਰ ਛੱਡਣ ਛੱਡਦੇ ਹੀ ਨੀ ਹੈ ਫੇਰ ਕਹਿੰਦੇ ਨੇ ਐਵੇਂ ਮੰਮਾ ਰੋਟੀ ਖਾਣੀ ਤੇ ਫੋਨ ਦੇ ਦੋ।
ਹੂੰ-ਹੂੰ, ਹੂੰ ਨਹੀਂ ਪਰ ਮੇਰੀ ਬੇਟੀ ਐਵੇਂ ਮੇਰੀ ਬੇਟੀ ਨੇ ਹੈਬਿਟ ਨੀ ਬਣਾਈ ਫੋਨ ਦੀ ਉਹ ਤੇ ਜੇ ਬਾਈ ਚਾਂਸ ਫੋਨ ਦੇਖ ਰਹੀ ਹੈ ਨਾ ਬਜ ਸਾਹਮਣੇ ਆਜੂਗੀ ਨਾਲ ਹੀ ਫੋਨ ਬੰਦ ਕਰ ਉਹਦੇ ਹਸਬੈਂਡ ਵੀ ਇੰਝ ਆ।
ਅੱਛਾ-ਅੱਛਾ ਨਈ ਮੈਂ ਵੀ ਨਾ ਇੱਕ ਡੇਢ ਸਾਲ ਤੱਕ ਇਹਨੂੰ ਫੋਨ ਨੀ ਦਿਖਾਇਆ ਸੀ।
ਅੱਛਾ
ਤੇ ਜਦੋਂ ਡੇਢ ਸਾਲ ਬਾਦ ਜਦ ਛੁੱਟੀਆਂ ਦੇ ਵਿੱਚ ਬੱਚੇ ਰਹਿਣ ਆਏ ਨਾ ਮੇਰੇ ਸਿਸਟਰ ਇਨ ਲੋ ਦੇ।
ਅੱਛਾ-ਅੱਛਾ ਹਾਂ ਬਸ ਉਹ
ਚਿਆਂ ਨੂੰ ਆਦਤ ਸੀ ਫਿਰ ਇਹਨੂੰ ਉਦੋਂ ਤੋਂ ਆਦਤ ਹੋ ਗੀ ਫਿਰ ਇਹਨੂੰ ਇਹ ਸੀ ਕਿ ਮੈਂ ਹੁਣ ਫੋਨ ਦੇਖਣਾ ਹੀ ਦੇਖਣਾ।
ਕਰਦੇ ਆ ਨਾ ਅਸੀਂ ਚੀਜ਼ ਦੇਖਦੇ ਹਾਂ।
ਹਾਂਜੀ-ਹਾਂਜੀ ਮਤਲਬ ਓਨੇ ਰਿਸਾਂ ਵਿੱਚ ਕੀ ਉਹਨੇ ਦੇਖ ਖਿਆ ਏ ਤੇ ਮੈਂ ਵੀ ਲੈਨਾ ਏ ਫੋਨ।
ਹਾਂ
ਉਹ ਜਿੱਦ ਕਰਨ ਲੱਗ ਗਿਆ ਬਸ ਉਦੋਂ ਤੋਂ ਆਦਤ-ਆਦਤ ਹੁਣ ਫੇਰ ਛੁਟਵਾ ਛੁਡਵਾ ਦਿੰਦੀ ਹਾਂ ਵਿੱਚ-ਵਿਚ। ਫੇਰ ਜਦੋਂ ਬੱਚਿਆਂ ਨੂੰ ਦੇਖਦਾ ਏ- ਹਾਂ
ਕਿਉਂਕਿ ਸਕੂਲੇ ਜਾਏਗਾ ਫਿਰ ਫੋਨ ਜ਼ਿਆਦਾ ਥੋੜ੍ਹੀ ਪਤਾ ਆਈਸ ਵੀਕ ਹੋ ਜਾਣਗ ਆ ਬੱਚੇ ਦੀ ਹੁਣੇ ਜਿੱਦ ਤੱਕ
ਉਹ ਹੀ ਨਾ ਫੇਰ ਛੱਡਦੇ ਵੀ ਨੀ ਨਾ ਹੁਣ ਜਿਵੇਂ ਅਸੀਂ ਵੀ ਕੰਮ ਚ ਲੱਗ ਜਾਂਦੇ ਸਾਨੂੰ ਹੁੰਦਾ ਚਲ ਬੈਠ ਠੇ ਆ ਤੇ ਅਸੀਂ ਲਾਲਚ ਚ ਕੰਮ ਕਰਦੇ ਰਹਿੰਦੇ ਹ ਉਹ ਫਿਰਦੇ ਹੁੰਦੇ ਹੀ ਨੀ ਹੈਗੇ ਫੋਨ।
ਹਾਂ ਇਹ ਤੇ ਹੈ। ਨਈ ਮੇਰੀ ਗੁੜੀਆਂ ਨੇ ਆਦਤ ਪਾਈ ਨੀ ਉਹ ਟੀ ਵੀ ਲਗਾ ਕੇ ਦੇ ਦਿੰਦੀ ਹੈ ਜਿਹੜਾ ਕੁਛ ਦੇਖਣਾ ਹੀ ਯਾ ਉਨੂੰ ਬੁੱਕਸ ਦਿੰਦੀ ਜਿਆਦਾਤਰ
ਹਾਂਜੀ- ਹਾਂਜੀ, ਬੁੱਕਸ ਤੇ ਵੀ ਬੱਚਾ ਆਪਣੇ ਕਲਰਸ ਨਾਲ ਲਾਈਨ ਲਗਾਉਂਦਾ ਰਹਿੰਦਾ, ਹੈਂਡ ਦੀ ਕ੍ਰੀਏਟੀਿਵਿਟੀ ਵੱਧਦੀ ਹੈ, ਉਹਦੇ ਨਾਲ ਫਿੰਗਰ ਪਕੜ ਪੈਨਸਿਲ ਨੂੰ, ਪਕੜਨ ਦਾ ਹੋ ਜਾਂਦਾ।
ਹਮ ਐਕਚੁਲੀ ਮੈ ਵੀ, ਐਕਚੁਲੀ ਮੈਂ ਵੀ ਉਹਨੂੰ ਬੁੱਕਸ ਵਗੈਰਾ ਭੇਜਦੀ ਰਹਿੰਨੀ ਆ ਨਾ।
ਅੱਛਾ-ਅੱਛਾ ਤੁਸੀਂ ਵੀ ਟੀਚਰ ਹੋ ਨਾ।
ਹਾਂ ਮੈਂ ਟੀਚਰ ਹਾਂ ਮੈਂ ਐਕਚੁਲੀ ਪਹਿਲੇ ਪਲੇ ਵੇ ਦੀ ਸੀ ਹੁਣ ਨਰਸਰੀ ਕਲਾਸ ਦੀ ਆ। ਮੈਂ ਜਿਆਦਾਤਰ ਯੂਨੀਅਨ ਕਲਾਸਿਸ ਹੀ ਲੈਂਦੀ ਆ ਹਾਈ ਨੀ ਲੈਂਦੀ ਮੈਂ। ਪੜਾਨਾ ਵਧੀਆ ਲੱਗਦਾ।
ਨਈ ਠੀਕ ਥੋੜਾ ਬੱਚਿਆਂ ਨਾਲ ਵੀ ਦਿਲ ਜਿਹਾ ਲੱਗਿਆ ਰਹਿੰਦਾ।
ਹਾਂ ਬੱਚਿਆਂ ਨਾਲ ਜੀ ਲੱਗਾ ਰਹਿੰਦਾ ਪਤਾ ਕੀ ਛੋਟੇ ਬੱਚਿਆਂ ਦੀਆਂ ਜਿਹੜੀ ਸੀਸਾਂ ਹੁੰਦੀ ਨਾ ਪਤਾ ਨੀ ਬੌਤ ਜਾਦਾ ਤਾਰਦੀਆਂ।
ਆ ਉਹ ਤੇ ਹੈ ਹੀ ਹੈ।
ਤਾਂ ਆਪਾਂ ਕਹਿ ਦਿੰਦੇ ਹਾ, ਪਰ ਮੈਨੂੰ ਇਹ ਹੁੰਦਾ ਜਦੋਂ ਮੇਰੇ ਕੋਲ ਕੋਈ ਬੱਚਾ ਆ ਜੇ ਕੁਛ ਸਿੱਖ ਕੇ ਹੀ ਜਾਵੇ।
ਹਾਂ, ਇਹ ਤੇ ਹੈ ਹੀ ਹੈ, ਅਸਲ ਪਤਾ ਕੀ ਹੁੰਦਾ, ਛੋਟਾ ਜਿਹੜਾ ਚਾਰ ਪੰਜ ਸਾਲ ਦਾ ਬੱਚਾ ਹੁੰਦਾ ਨਾ ਉਹਦਾ ਦਿਮਾਗ ਬਹੁਤ ਤੇਜ਼ ਹੁੰਦਾ, ਉਹਨੂੰ ਅਸੀਂ ਕੁਛ ਵੀ ਸਿਖਾਵਾਂਗੇ ਨਾ। ਉਹਨੇ, ਜਲਦੀ -ਜਲਦੀ ਸਿੱਖਣਾ ਵੇ
ਹਮ ਮੇਰੀ ਮੈਂ, ਉਹਨਾਂ ਨੂੰ ਘੱਟ ਕਰਾ ਕੇ ਨਾ, ਓਰਲ, ਓਰਲ ਚ ਜ਼ਿਆਦਾ ਸਿਖਾ ਕੇ ਰਾਜੀ ਆ।
ਔਰਲ ਚ, ਹੀ ਹੁੰਦਾ ਹੈ ਕਿ ਬ ਬੱਚੇ ਨੂੰ ਅਸੀਂ ਜਿਵੇਂ, ਉਹਨੂੰ ਆਪਣੇ ਹਿਸਾਬ ਨਾਲ ਢਾਲਾਂਗੇ ਨਾ ਢਲ ਜੇਗਾ, ਜਿਵੇਂ ਕੁੱਛ ਬੱਚੇ ਨੂੰ ਨਹੀਂ ਸਮਝ ਆਉਂਦਾ, ਅਸੀਂ ਵਰਡ ਤੋੜ- ਤੋੜ ਕੇ ਸਮਝਾਉਂਦੇ ਹਾਂ।
ਹਾਂ, ਮੈਂ ਉਹਨੂੰ ਪ੍ਰੈਕਟੀਕਲ ਕਰ ਕੇ ਸਿੱਖਾਂਦੀ ਹਾਂ।
ਦਾ ਵੇ।
ਕੁਛ ਪ੍ਰੈਕਟੀਕਲ ਕਰਕੇ, ਕੁਛ ਵੈਸੇ ਕਰਕੇ
ਹਾਂ, ਐਕਟੀਵਿਟੀ ਨਾਲ, ਜਲਦੀ ਸਮਝ ਆਉਂਦਾ ਬੱਚਿਆਂ ਨੂੰ।
ਹਾਂਜੀ -ਹਾਂਜੀ, ਮੇਰੀ ਉਹ ਆਦਤ ਹੈ।
ਹਾਂ, ਹੁਣ ਜਿਵੇਂ ਉਹ ਮੈਂ ਵੀ ਆਪਣੇ ਬੇਟੇ ਨੂੰ ਨਾ, ਘਰ ਤੋਂ ਹੀ ਕਰਾਇਆ ਮਤਲਬ ਥੋੜਾ ਬਹੁਤਾ ਤੇ ਮੈਂ, ਇਹਨੂੰ ਦੱਸਦੀ ਸੀ, ਜਿਵੇਂ ਅੱਜ- ਕੱਲ ਔਰ ਰਾਈਮਸ ਚ ਨੀ ਕਰਾਂਦੇ, ਬਿਗ- ਬਿਗ, ਬਿਗ। ਸਮਾਲ -ਸਮਲ, ਸਮਾਲ ਤੇ ਮੈਂ ਉਹਨੂੰ ਹੱਥ ਨਾਲ ਦੱਸਣਾ, ਉਹਨੂੰ ਤੇ, ਉਹਨੂੰ ਹੁਣ ਬੜੀ ਜਲਦੀ ਆ ਜਾਂਦਾ।
ਉਹੀ ਪਤਾ ਕੀ ਹੁੰਦਾ, ਅਗਰ ਪੇਰੈਂਟਸ ਕੇਅਰ ਕਰਨ ਨਾ ਤੇ ਬੱਚਾ ਬਹੁਤ ਜਲਦੀ ਕੈਚ ਕਰਦਾ ਪਾਵਰ ਨੂੰ ਕਿਉਂਕਿ ਉਹਨਾਂ ਦੀ, ਕੈਚਿੰਗ ਪਾਵਰ ਬਹੁਤ ਤੇਜ਼ ਹੈ, ਛੋਟੇ ਬੱਚੇ ਦੀ ਨਾ ਕੈਂਚੀ, ਪਾਵਰ ਇੰਨੀ ਤੇਜ਼ ਹੈ ਨਾ, ਜਿੰਨੀ ਕਹਿ ਦੋ ਉਹ ਵੀ ਥੋੜ੍ਹੀ ਹੈ। ਇਹਨਾਂ ਦੇ ਦਿਮਾਗ ਇਹਨਾ ਹੈ ਨਾ ਜਿਹੜਾ ਕੁਝ ਤੁਸੀਂ ਮਰਜ਼ੀ ਸਿਖਾਈ ਜਾਓ, ਇਹਨਾਂ ਨੂੰ ਸਿੱਖ
ਸਿੱਖ ਈ ਜਾਂਦੇ ਆ, ਉਹੀ ਨਾ ਪਤਾ ਹਜੇ ਤਾਂ, ਬੱਚੇ ਦਾ ਧਿਆਨ ਹੁੰਦਾ ਨੀ, ਨਾ ਇੰਨਾ ਕਿ ਬਾਕੀ, ਸਭ ਚੀਜ਼ਾਂ ਚ ਨਹੀਂ ਹੁੰਦਾ। ਉਹਦਾ ਦਿਮਾਗ ਵੀ ਫਰੈਸ਼ ਰਹਿੰਦਾ ਏ, ਤੇ ਬੱਚੇ ਨੇ ਖਾ ਲਿਆ। ਥੋੜਾ ਸੌ ਲਿਆ, ਖੇਲ ਲਿਆ। ਜਾਂ ਟੀਵੀ ਦੇਖ ਲਿਆ, ਉਹ ਦਿਮਾਗ ਫਰੈਸ਼ ਅਸੀਂ ਜਿੰਨਾ ਕੁਛ ਵੀ ਉਹਨੂੰ ਸਿਖਾ ਸਕਦੇ ਆ ਨਾ, ਬੱਚਾ ਸਿੱਖ ਲੈਂਦਾ।
ਹਾਂ ਹੁਣ ਦੇਖੋ, ਇਹਨਾਂ ਨੂੰ ਕਲਰ ਦੀ ਪਹਿਚਾਣ ਕਿੰਨੀ ਜਲਦੀ ਹੋ ਜਾਂਦੀ ਹੈ। ਤੁਸੀਂ ਕੱਪੜੇ ਪਵਾਉਂਦੇ ਹੋ, ਉਹ ਕਲਰ ਦੱਸ ਦਿਓ, ਬੱਚੇ ਨੂੰ ਕਿੱਡੀ ਜਲਦੀ ਦੀ ਪਹਿਚਾਣ ਹੋਊਗੀ, ਘਰੇ ਦੇ ਆ ਆਪਣਾ ਹ ਹੁਣ ਗਰਮੀ ਦਾ ਸੀਜਨ ਆ, ਬੱਚੇ ਮੈੰਗੋ ਖਾ ਰਹੇ, ਕਿੱਡੀ ਜਲਦੀ ਨਾਲ ਤੇ ਮੈੰਗੋ ਦੀ ਪਹਿਚਾਣ ਹੋ ਗਈ, ਨਾਲ ਕਲਰ ਦੀ ਬਹੁਤ, ਸਿਖਾਉਣ ਦੇ ਤਾਂ, ਬਹੁਤ ਵਧੀਆ ਤਰੀਕੇ ਹੁੰਦੇ ਆ, ਜੇ ਕੋਈ ਸਿਖਾਉਣ ਵਾਲਾ ਹੋਵੇ। ਮੈਨੂੰ ਤਾਂ ਐ ਹੁੰਦਾ, ਬੱਚਿਆਂ ਨੂੰ ਨਾ ਹਰ ਚੀਜ਼ ਇੰਝ ਸਿਖਾਵਾਂ, ਬੱਚੇ ਦੇ ਇੱਕ ਵਾਰੀ ਦਿਮਾਗ ਚ ਪੈ ਜਾਏ ਨਾ। ਮੁੜਕੇ, ਜਿੱਥੇ ਮਰਜ਼ੀ ਉਹਨੂੰ ਖੜਾ ਕੇ ਪੁੱਛ ਲਉ ਬੇਟਾ, ਵਟ ਇਜ ਦਿਸ?
ਹਾਂ, ਬਿਲਕੁਲ ਬੱਚੇ ਨੂੰ ਨਾ ਹੁੰਦਾ ਨਾ ਇੱਕ ਮ ਪਤਾ ਏ ਮਾਂ ਪਿਓ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਮਤਲਬ, ਪੜ੍ਹਾਣਾ ਵੇ, ਕਿਸ ਤਰ੍ਹਾਂ ਸਿਖਾਣਾ ਹੈਗਾ ਵੇ
ਮੈਂ ਤਾਂ ਨਾ, ਆਪਣੇ ਛੋਟੇ, ਮੇਰੇ ਦੋਨੇ ਦੋ ਬੱਚੇ ਹੈ, ਮੈਂ ਇੱਕ ਬੇਟਾ ਇੱਕ ਬੇਟੀ।
ਤੇ ਮੈਂ, ਉਹਨਾਂ ਨੂੰ ਨਾ ਛੋਟੇ ਹੁੰਦੇ, ਤੋਂ ਹੀ ਜਾਂ ਜੇ ਹੁਣ ਬੱਚ ਨੂੰ, ਮੈ ਰਸੋਈ 'ਚ ਕੰਮ ਕਰਦੀ ਸੀ। ਪਹਿਲੇ ਜੁਆਇੰਟ ਫੈਮਲੀਆਂ ਹੁੰਦੀ ਸੀ, ਤੁਹਾਨੂੰ ਪਤਾ ਘਰ ਦੇ ਕੰਮ ਬਹੁਤ ਹੁੰਦੇ ਸੀ।
ਹਾਂਜੀ- ਹਾਂਜੀ।
ਟ, ਫੈਮਿਲੀ ਹੁੰਦੀ ਤੇ ਇਨਾ ਕੰਮ ਨੀ ਹੁੰਦਾ, ਚਲੋ ਜਿੱਥੇ ਹਲੇ ਜੇ ਹੁਣ ਸੱਸੂ ਮਾਂ ਸੱਸੂ ਹੋਦੇ ਸੀ ਤਾਂ ਕੰਮ ਕਾਫੀ ਹੋਈ ਜਾਂਦੇ ਘਰੇ
ਹਾਂਜੀ ਹਾਂਜੀ ਉਹ ਤੇ ਹੈ ਹੀ।
ਵੀ ਇਕੱਲੇ ਆ ਤੇ ਕੰਮ ਹੀ ਨੀ ਹੈਗੇ ਕਿਹਾ ਜਾਵੇ।
ਹੂੰ,
ਗੁੜੀਆਂ ਸੀ ਮੇਰਾ ਬੇਟਾ ਸੀ ਨਾ ਤੇ ਸਾਡੀ ਜਆਇਨੀ ਮੈਂ ਜਦੋਂ ਹੁਣ ਖਾਣਾ ਬਣਾ ਰਹੀ ਹਾਂ। ਤਾਂ ਔਰ ਇਹਨਾਂ ਨੂੰ ਕਹਿੰਦੀ ਸੀ ਬਰਤਨ ਸਾਫ਼ ਕਰੀਆਂ ਇਹਨਾਂ ਨੂੰ ਕੁਛ ਨਾ ਕੁਛ ਕਰਾਂਦੇ ਰਹਿਣਾ ਨੀਚੇ ਚੌਂਕ ਦੇ ਲਾਈਨਾਂ ਲਗਾਣੇ ਸਿਖਾਣੀਆਂ। ਕਲਰਨੀ ਕਰਨੀ ਸਿਖਾਣੀ ਕੁਛ ਨਾ ਕੁਛ ਜੇ ਹੁਣ ਘਰੇ ਕੱਪੜੇ ਹੋਣੇ ਕੁਛ ਹੋਣਾ, ਉਹਨਾਂ ਨੂੰ ਕ ਦੀ ਪਹਿਚਾਣ ਕਰਾਤੀ ਇਹਨਾਂ ਦਾ ਮਾਇੰਡ ਇੰਨਾ ਤੇਜ਼ ਹੋ ਗਿਆ ਨਾ ਦੋਨਾਂ ਦਾ।
ਸਕੂਲ ਵਾਲੇ ਵੀ ਕਹਿੰਦੇ ਸੀ, ਮੇਰੇ ਬੱਚੇ ਹਮੇਸ਼ਾ ਫਸਟ ਪੁਜੀਸ਼ਨ ਤੇ ਆਏ ਹੈ।
ਉਹ ਇਹ ਨਾ ਸਾਡੇ ਹੱਥ ਚ ਹੀ ਹੁੰਦਾ ਸੀ, ਆਪਣੇ ਬੱਚੇ ਨੂੰ ਕਿੱਦਾਂ ਸਿਖਾ ਖਾਣਾ ਵਵੇ ਕਿੱਦਾਂ ਉਹਨੂੰ ਜਿਵੇਂ ਸਮਝਾਵਾਂਗੇ, ਉਵੇਂ ਹੀ ਸਮਝਦੇ
ਹਾਂ, ਮੇਰੇ ਬੱਚਿਆਂ ਨੇ ਤਾਂ ਨਾ ਮੈਨੂੰ ਇੰਨਾ ਪ੍ਰਊਡ ਫੀਲ ਕਰਾਦੇ ਆ, ਨਾ ਮੈਂ ਦੱਸ ਨੀ ਸਕਦੀ।
ਬਸ ਉਹੀ ਹੁੰਦਾ ਨਾ ਐਂਡ ਵੀ ਜਦੋਂ ਸੋਚਦੇ ਹਾਂ ਵੀ ਬੱਚ, ਬਚੇ ਦੀ ਤਾਰੀਫ਼ ਹੁੰਦੀ ਹੈ, ਨਾ ਤੇ ਕਹਿੰਦੇ ਨਾ ਵੀ ਬਹੁਤ ਅੱਛਾ ਸਿਖਾਇਆ ਹੈ ਵੀ। ਤੁਹਾਡੇ ਮੰਮਾ ਪਾਪਾ ਨੇ
ਮੇਰੀ ਬੇਟੀ ਨੂੰ ਸਕੂਲ 'ਚ ਵੀ, ਪੰਜ ਸੌ ਬੱਚਿਆਂ ਵਿੱਚੋਂ ਫਸਟ ਪ੍ਰਾਈਜ਼ ਮਿਲਿਆ ਸੀ, ਬੈਸਟ ਸਟੂਡੈਂਟ ਬੈਸਟ ਗਰਲ, ਬੈਸਟਨ ਜਿਨੂੰ ਹੁਣ ਸਕੂਲੇ ਸਾਰੇ ਸਕੂਲ ਦਾ ਧਿਆਨ ਰੱਖਣਾ।
ਜੀ ਜੀ,
ਬ ਪ੍ਰਾਈਜ਼ ਮਿਲੀ ਸੀ, ਬਹੁਤ ਜ਼ਿਆਦਾ ਚਲੋ ਠੀਕ ਹੈ, ਮੈਂ ਤੁਹਾਡਾ ਨਾਲ ਬਾਦ ਗੱਲ ਕਰਦੀ ਹਾਂ ਮੇਰੇ ਹਸਬੈਂ ਵਡ ਓਕੇ, ਬਾਏ ਬਾਏ, ਸਤਿ ਸ਼੍ਰੀ ਅਕਾਲ।